ਸੀਗਾ।
ਸਤਿ ਸ੍ਰੀ ਅਕਾਲ ਭੈਣ ਜੀ, ਕਿਵੇਂ ਹੋ
ਬਸ ਵਧੀਆ, ਤੁਸੀਂ ਸੁਣਾਓ
ਬਸ ਵਧੀਆ ਹੋਰ, ਹੋਰ ਹੋ ਗਿਆ ਖਾਣਾ- ਪੀਣਾ
ਹਾਂਜੀ ਹੋ ਗਿਆ ਹੈ ਬਸ, ਹੋਏ ਸੀ ਸਹੀ ਹੁਣੇ
ਤਾਂ ਹਜੇ ਬਸ ਚੱਲਣਾ ਆ, ਨਿਆਣਿਆਂ ਪਿੱਛੇ ਲੱਗੇ ਹੋਏ ਆ
ਅੱਛਾ-ਅੱਛਾ
ਹਾਂਜੀ।
ਹੋਣਗੇ ਨਾ।
ਹਾਂਜੀ ਛੋਟੇ ਆ ਮੇਰੇ ਟਵਿਨਸ ਐ ਨਾ, ਤਾਂ ਛੋਟੇ ਆ ਜਿਹੜੀ ਛੋਟੀ। ਟੀ ਵਾਲੀ ਆ ਉਹ ਤਾਂ ਮਤਲਬ ਸੇਮ ਮੇਰੇ ਵਰਗੀ ਜੋ ਹਰਕਤਾਂ ਕਰਦੀ ਆ ਬਚਪਨ। ਪਜ' ਮੈਂ ਇੱਦਾਂ ਕਰਦੀ ਹੁੰਦੀ ਸੀ ਸਾਰੀਆਂ। ਉਹਨੂੰ-ਉਹਨੂੰ ਦੇਖ ਕੇ ਨਾ ਮੈਨੂੰ ਮੇਰਾ ਬਚਪਨ ਚੇਤੇ ਆ ਜਾਂਦਾ। ਕਿ ਬਈ ਮੈਂ ਆਪਣੀ ਮੰਮੀ ਨੂੰ ਇੰਨਾ ਤੰਗ ਕੀਤਾ ਸੀ।
ਹਾਂਜੀ, ਉਹ ਤੇ ਬੱਚੇ ਕਰਦੇ ਈ ਨੇ ਫੇਰ।
ਹਾਂਜੀ, ਓਹ ਸੇਮ ਮੇਰੇ ਵਰਗੀ ਏ ਸੇਮ।
ਹਾਂਜੀ ਟਵਿੰਨਸ ਕੁੜੀਆਂ ਨੇ? ਦੋਵੇਂ, ਹਾਂ ਜੀ ਕੀ ਨਾਂ ਨੇ ਉਹਨਾਂ ਦੇ?
ਹਾਂਜੀ ਇੱਕ ਦਾ ਨਾਂ ਸਹਿਜ ਏ ਆ ਛੋਟੀ ਦਾ ਤੇ ਵੱਡੀ ਦਾ ਨਾਂ ਰਹਿਤ।
ਅੱਛਾ ਇੰਨੇ ਸੋਹਣੇ ਨਾਂ ਐ ਇਹਨਾਂ ਦੇ, ਵਧੀਆ ਨਾਂ ਐ।
ਉਹ, ਵੱਡੀ ਵਾਲੀ ਤੇ ਉਹ ਆਪਣੇ। ਪਾਪਾ ਤੇ ਆ ਛੋਟੀ ਵਾਲੀ ਉਹ ਸੇਮ ਮੇਰੇ ਵਰਗੀ ਆ ਮੈਂ ਆਪਣੇ ਬਚਪਨ ਚ ਏਦਾਂ ਈ। ਮਸਤੀ ਕਰੀ ਜਾਣੀ, ਕਿਸੇ ਦੀ ਨਹੀ ਸੁਣਨੀ। ਆਪਣਾ ਹੀ ਹੁੰਦਾ ਸੀਗਾ ਮੇਰਾ।
ਹਮ, ਬਚਪਨ ਦਾ ਤਾਂ ਮਜ਼ਾ ਹੀ ਵੱਖਰਾ ਹੁੰਦਾ ਹੈ ਖੈਰ।
ਪਰ ਮੈਂ ਸਾਰਿਆਂ ਤੋਂ ਛੋਟੀ ਨਾ ਦਾਦਕਿਆਂ ਵੱਲੋਂ ਵੀ ਤੇ ਨਾਨਕਿਆਂ ਵੱਲੋਂ ਵੀ ਛੋਟੀ ਹਾਂ।
ਅੱਛਾ ਜੀ।
ਤਾਂ ਮੈਂ ਆਪਣਾ ਬਚਪਨ ਬੜਾ ਇੰਜੋਏ ਕੀਤਾ। ਕੋਈ ਮੈਨੂੰ ਗੁੱਸਾ ਨਹੀਂ ਕਰਦਾ ਹੁੰਦਾ ਸੀ।
ਹਮ, ਲਾਡਲੇ ਰੱਖਦੇ ਹੋਣਗੇ।
ਬਹੁਤ, ਬਾਕੀ ਸਭ ਭੈਣ ਭਰਾ। ਤਾਂ ਵੱਡੇ ਸੀਗੇ, ਸਾਰਿਆਂ ਨੇ ਬੜਾ ਕਰਨਾ, ਇਹਨਾਂ ਨੇ ਮੂਵੀਜ਼ ਦੇਖਣ। ਜਾਣਾ ਨਾ ਸਾਰਿਆਂ ਨੇ ਮੈਂ ਛੋਟੀ ਜਿਹੀ ਹੁੰਦੀ ਸੀ, ਤਾਂ ਇਹਨਾਂ ਨੇ। ਸਭ ਨੇ ਮੂਵੀ ਦੇਖਣ ਜਾਣਾ ਇਹਨਾਂ ਨੇ ਨਾ ਸਾਰਿਆਂ ਨੇ ਪੈਸੇ ਇਕੱਠੇ ਕਰ ਲੈਣੇ। ਤਾਂ, ਮੈਂ ਹੁਣ ਛੋਟੀ ਜੀ ਤਾਂ ਮੈਂ ਕਿੱਥੋਂ ਪੈਸੇ ਇਕਠੇ। ਕਠੇ ਕਰਾ ਮੈ ਪਹਿਲਾਂ ਮੈਂ ਕਿਹਾ ਮੇਰੇ ਕੋਲ ਤਾਂ ਹੈ ਈ ਨੀ ਪੈਸੇ। ਮੈਨੂੰ ਕੌਣ ਲੈ ਕੇ ਜਾਊਗਾ, ਤਾਂ ਇਹਨਾਂ ਨੇ ਬੋਲ ਆ ਨਾ ਕਿ। ਚੱਲ, ਤੈਨੂੰ ਵੀ ਅਸੀਂ ਆਪਣੇ ਵਿਚੋਂ ਈ ਲੈ ਕੇ ਜਾਣਾ ਤੂੰ ਚੱਲ ਛੋਟੀ ਆ ਤੇਰੇ ਕੋਲੋਂ ਨੀ ਅਸੀਂ ਪੈਸੇ ਲੈਂਦੇ।
ਹੂੰ।
ਮੈਨੂੰ ਲੈ ਕੇ ਜਾਣਾ, ਖਾਣ ਦਾ ਬੜਾ ਸ਼ੌਕ, ਬਚਪਨ ਬੜਾ ਇੰਜੋਇ ਕੀਤਾ। ਟਾਈਮ ਆਪਣਾ।
ਹਾਂਜੀ-ਹਾਂਜੀ ਬਚਪਨ ਦੀਆਂ ਯਾਦਾਂ ਤੇ। ਕਦੀ ਜਾਂਦੀਆਂ ਈ ਨਈਂ ਦਿਮਾਗ ਤੋਂ, ਬਹੁਤ। ਉਹ ਤੇ ਬਹੁਤ ਅੱਛੀਆਂ ਹੁੰਦੀਆਂ ਨੇ ਮੈਂ ਵੀ ਬੜੀ ਆਪਣਾ। ਜਦ ਮੈਂ ਅ ਛੋਟੀ ਹੁੰਦੀ ਸੀ ਤੇ ਮੈਂ ਆਪਣੇ-ਆਪ ਨੂੰ ਬਿਲਕੁਲ ਕੁੜੀ ਵੀ ਸਮਝਦੀ ਨਈਂ ਸੀ ਤੇ ਮੈਂ ਤਾਂ ਮੁੰਡਿਆਂ ਵਰਗੇ। ਕੰਮ ਕਰਦੀ ਸੀ। ਪਹਿਲਾ ਮੈਨੂੰ, ਬਹੁਤ ਈ ਲੱਗਦਾ ਸੀ। ਕਿ ਨਈਂ, ਕੁੜੀਆਂ ਵੀ, ਘੱਟ ਨਹੀਂ ਹੈਗੀਆਂ, ਅੱਜ-ਕੱਲ। ਤੇ ਬੜਾ ਈ, ਮੈਂ ਸਾਰੇ, ਸਾਰੇ ਕੰਮ ਕਰਦੀ ਸੀ ਮਤਲਬ। ਬਹੁਤ ਇੰਜੋਏ, ਕਰਦੀ ਸੀ। ਕਦੀ ਸਾਡੇ ਘਰ, ਇੱਕ ਦਰਖਤ ਲੱਗਾ ਸੀ। ਸ਼ੇਤੂ-ਪੁੁੱਤਾ ਤੇ ਉਹਦੇ ਉੱਤੇ ਚੜ੍ਹ ਜਾਣਾ ਮੈਂ। ਮੰਮੀ ਨੇ ਕਹਿਣਾ ਕੁਛ ਤੋੜ ਲੈ, ਅ ਉਹਦੇ ਤੇ ਹਲਕੇ-ਹਲਕੇ ਫਰੂਟਸ ਜੇ ਲੱਗੇ ਹੋਣੇ, ਸ਼ਹਿਤੂਤ ਲੱਗੇ ਹੋਣੇ। ਤੇ ਦਿਸਨੇ ਤੇ ਮੈਂ ਉੱਤੇ ਚੜ ਜਾਣਾ, ਬੜਾ ਮਜ਼ਾ। ਜਾਣਾ ਬਹੁਤ ਮਤਲਬ ਚੰਗਾ ਮਜ਼ਾ ਕੀਤਾ ਅਸੀ ਵੀ, ਬਹੁਤ ਅੱਛਾ ਲੱਗਦਾ ਸੀ।
ਮੈਂ, ਸਾਡੇ ਨਾਨੀ ਦੇ ਨਾ ਪਿੱਛੇ ਝਾੜ ਲੱਗਾ ਸੀਗਾ। ਅਮਰੂਦ ਦਾ, ਉਹ ਬੜਾ ਵੱਡਾ ਸੀ, ਬਾਕੀ ਨਾ ਸਾਰੇ ਭੈਣ ਭਰਾਵਾਂ ਨੂੰ ਉੱਤੇ ਚੜ੍ਹਨਾ ਆਣਾ, ਮੈਂ ਚੜ੍ਹ ਨੀ ਪਾਉਣਾ ਉੱਤੇ ਛੋਟੀ ਜਿਹੀ ਹੋਣਾ। ਤਾਂ ਇੱਕ ਵਾਰ ਆ ਮੈਂ ਚੜ੍ਹ ਗਈ। ਉਹ ਮੈਂ ਚੜ੍ਹ ਗਈ ਇਹੋ ਜਿਹਾ ਮੇਰੇ ਤੋਂ ਉਤਰਿਆ ਹੀ ਨਾ ਜਾਵੇ, ਉਹ ਥੱਲੇ ਦੇਖ। ਕਦ ਡਰ ਲੱਗੇ, ਕਿ ਹਾਏ ਮੈਂ ਡਿੱਗ ਜੂਗੀ। ਅੱਜ ਵੀ ਮਤਲਬ ਉਹ। ਚੀਜ਼ ਯਾਦ ਕਰਦੇ ਨਾ, ਆਪਣੇ ਬਚਪਨ ਦੀ। ਤਾਂ ਮੈਨੂੰ ਨਾ, ਹਾਸਾ ਆਉਦਾ। ਮੈਂ ਇਹਨਾਂ ਨੂੰ ਵੀ, ਕਦੇ ਵੋਲੂੰਗੀ। ਕਿ, ਮੈਂ ਨਾ, ਇੱਦਾਂ ਦੀ ਚੀਜ਼, ਕੀਤੀ ਸੀ। ਤਾਂ ਮੇਰੇ। ਥੱਲੇ ਨੀ ਉੱਤਰਆ। ਮੈਨੂੰ ਕੋਈ ਥੱਲੇ, ਉਤਾਰਨ ਵੀ, ਨੀ ਡਿਆ। ਸਾਰੇ ਭੈਣ- ਭਰਾ ਥੱਲਿਓ ਦੇਖ ਰਹੇ। ਪਰ ਮੈਨੂੰ, ਕੋਈ ਥੱਲੇ ਨਹੀਂ, ਉਤਾਰ ਰਿਹਾ। ਬਾਅਦ ਚ, ਇਹਨਾਂ ਨੇ ਮੰਜਾ ਕੀਤਾ। ਤਾਂ ਥੱਲੇ ਮੈਨੂੰ, ਬੋਲਦੇ ਜੰਪ ਮਾਰਦੇ, ਇਹਦੇ ਅੰਦਰ। ਏ, ਔਰ ਉਹ ਮੰਜਾ ਵੀ, ਟੁੱਟਿਆ ਹੋਇਆ ਸੀ। ਉਹ ਮੈਂ, ਜਿੱਦਾਂ ਮੰਜੇ ਤੇ, ਜੰਪ ਮਾਰਿਆ, ਉਹ ਮੈਂ ਸਿੱਧਾ ਥੱਲੇ। ਮੇਰੇ, ਲੱਗੀ ਸੀ, ਸੱਟ। ਲੱਗ ਗਈ। ਉਹ ਇੰਨਾ, ਮਤਲਬ ਨਾ, ਪਰ ਅੱਜ ਯਾਦ ਕਰਦੇ, ਨਾ ਉਹ ਬਚਪਨ। ਮਨੂੰ ਬਹੁਤ ਵਧੀਆ ਸੀ। ਬਹੁਤ ਵਧੀਆ ਸੀ।
ਅਸੀਂ, ਖੂਬ ਦੌੜ ਲਗਾਨੀ। ਖੂਬ, ਪਹਿਲਾਂ ਤਾਂ ਬਚਪਨ ਚ, ਪਹਿਲਾਂ ਨਾ ਟੀਵੀ, ਹੁੰਦੀ ਸੀ। ਨਾ ਕੁਛ ਹੁੰਦਾ ਸੀ। ਜ਼ਿਆਦਾ ਪ੍ਰੋਗਰਾਮ ਵਿੱਚ। ਟੀਵੀਆਂ ਚ, ਨਹੀਂ ਆਉਂਦੇ ਸੀ। ਤੇ ਆਪਣਾ, ਬਸ ਗਲੀਆਂ ਚ, ਖੇਡਣਾ- ਕੁਦਣਾ। ਉਹ ਸਹੇਲੀਆਂ ਨਾਲ, ਦੌੜਨਾ। ਕਦੀ ਇੱਧਰ ਅ ਸਹੇਲੀ ਵੱਲ, ਵੜ ਜਾਣਾ। ਕ- ਦੀ ਉਧਰ, ਵੜ ਜਾਣਾ ਬਸ। ਰੋਟੀ ਖਾ ਹੋਣਾ, ਸ਼ਾਮੀ ਆਰਾਮ ਨਾਲ ਖੇਡ-ਖਾਡ ਕੇ, ਥੱਕ ਕੇ, ਤੇ ਆ ਜਾਣਾ। ਬਸ ਰੋਟ ਰੋਟੀ-ਪਾਣੀ, ਖਾਣੀ ਐ, ਫੇਰ ਅਰਾਮ ਬਸ, ਹੋਰ ਕੁਛ ਨੀ, ਬਚਪਨ ਚ
ਬਚਪਨ ਦੇ, ਏ ਹੀ, ਹੁੰਦੇ ਸੀ। ਅਸੀਂ, ਆਪਣੇ ਉੱਥੇ, ਸਾਡਾ ਫਲੈਟ ਸੀਗਾ ਨਾ। ਮੰਮੀ ਨਾਲ਼ ਚ ਤੇ ਫਲੈਟ ਉਤੋਂ ਅਸੀਂ, ਥੱਲੇ ਕੋਈ ਵੀ, ਮਤਲਬ, ਕਿਹੜਾ ਵੀ ਭਾਈ ਆ ਜਾ ਰਿਹਾ, ਅਸੀਂ ਨਾ ਕਦੀ ਉੱਥੇ ਨਾ, ਪੌੜੀਆਂ ਤੋਂ ਉਤਰੇ ਨੀ, ਥੱਲੇ ਛੋਟੇ ਹੁੰਦੇ। ਬਸ, ਜਦੋਂ ਨਾਨੀ ਘਰ ਚਲੇ ਗਏ, ਤਾਂ ਫੇਰ ਨਾਨੀ ਨੇ, ਨਾ ਆਪਣੀ ਚੁੰਨੀ, ਨਾਲ ਕੋਇਨ ਨਾ, ਬੰਨ ਕੇ ਰੱਖ ਲੈਣੇ, ਜਿਹੜਾ ਵੀ ਭਾਈ ਆ ਓ ਉੱਥੋਂ ਜਾਣਾ ਨਾ, ਸਮੋਸੇ ਵਾਲਾ ਹੋਇਆ, ਪਾਣੀਪੂਰੀ ਵਾਲਾ ਹੋਇਆ, ਕੋਈ ਵੀ ਸਾਰਿਆਂ ਨੂੰ ਬੋਲ ਕੇ ਰੱਖੇ। ਸਾਡੇ ਨਾ ਗੇਟ ਲਾਗੇ। ਆਵਾਜ਼ ਦੇ, ਕੇ ਜਾਣੀ। ਬਸ, ਬਸ ਮੇਰੀ ਮੰਮਾ, ਨੂੰ ਨਹੀਂ ਪਤਾ ਲੱਗਣਾ ਚਾਹੀਦਾ। ਤੁਸੀਂ ਏਦਾਂ ਆਵਾਜ਼ ਦੇਣੀ, ਮੈਂ ਨਾ ਇਸ ਟਾਈਮ। ਤੇ ਮੈਂ ਵਿਹੜੇ, ਚ ਬੈਠੀ ਹੋਊਗੀ। ਤੁਸੀਂ ਨਾ ਆਵਾਜ਼, ਦੇਣੀ ਜੋਰ ਦੀ, ਮੈਂ, ਫਟਾਫਟ ਆ ਜਾਉਗੀ ਖਾਣ ਨੂੰ। ਏਦਾਂ ਕਰਨਾ। ਨਾਨੀ ਨੇ ਚੋਰੀ- ਚੋਰੀ, ਪੈਸੇ ਦੇਣੇ। ਬਚਪਨ ਚ ਮਤਲਬ ਨਾ। ਨਾਨੀ ਔਰ ਨਾਨੇ ਸੇਰ, ਤੇ ਬੜਾ ਰਾਜ, ਕੀ- ਤਾਂ, ਮੰਮੀ ਨੇ, ਗੁੱਸਾ ਬੜਾ ਕਰਨਾ। ਮੰਮੀ ਨੇ ਬੋਲਣਾ, ਤੁਸੀਂ ਛੋ- ਟੇ ਓ, ਖਾਓਗੇ ਢਿੱਡ ਦੁਖੂਗਾ, ਏਦਾਂ ਹੋਏਗਾ। ਅਸੀਂ, ਅਸੀਂ ਕਿੱਥੇ। ਉਹ ਸਾਰੇ, ਸਕੂਲ ਦੇ ਫਰੈਂਡਸ ਵੀ, ਉੱਥੇ ਰਹਿੰਦੇ ਸੀਗੇ। ਨਾਨੀ ਦੇ ਇੱਥੇ। ਬਸ, ਉੱਥੇ ਹੀ, ਉਹਨਾਂ ਦੇ ਘਰ, ਵੜੇ ਰਹਿਣਾ। ਉੱਥੇ ਹੀ, ਖੇਡਦੇ ਰਹਿਣਾ। ਸਾਡੇ, ਨਾਨੀ ਜੀ ਨੇ, ਰੌਲਾ ਪਾਉਣਾ। ਤੁਸੀਂ, ਆਉਂਦੇ ਹੀ ਨੀ, ਮੇਰੇ ਕੋਲ, ਬੈਠਦੇ ਹੀ ਨਹੀਂ। ਪਰ ਅੱਜ, ਉਹ ਬਚਪਨ ਨਾ, ਚੇਤੇ ਕਰੀਏ। ਕਿੱਦਾਂ ਲੱਗਦਾ ਕਿ ਕਦੀ- ਕਦੀ, ਨਾ ਸ਼ਾਇਦ ਹੁੰਦਾ ਸੀ, ਕਿ ਨਾਨੀ। ਕੋਲ ਬੈਠ ਜਾਈਏ। ਹੁਣ ਉਹ ਨਾਨੀ, ਹੈ ਨੀ। ਤਾਂ, ਪਰ, ਉਹਨਾਂ ਫੇਰ ਯਾਦਾ ਰਹਿ ਗਈਆਂ।
ਬਸ।
ਪਰ ਨਾਨੀ ਦੇ ਇੱਥੇ ਆਪਣਾ ਬਚਪਨ, ਬੜਾ ਇੰਜੋਏ ਕੀਤਾ।
ਹੂੰ, ਸਾਡੇ ਵੀ ਨਾਨੀ ਆਂਦੀ ਸੀ, ਪਹਿਲਾਂ ਤੇ ਉਹਨਾਂ ਨੇ ਆਉਣਾ। ਤੇ ਫੇਰ, ਤੁ ਮਤਲਬ ਘਰ ਚ ਐਵੇਂ ਲੱਗ ਰਿਹਾ, ਰੌਣਕ ਲੱਗਦੀ। ਜਿਵੇਂ ਕਦੇ, ਬਾਜ਼ਾਰ ਜਾਣਾ, ਕਦੀ ਕੁਛ ਸਮਾਨ ਲੈਣਾ, ਕਦੀ ਕੁਛ ਸਮਾਨ ਲੈਣਾ। ਸਾਡੇ ਭੈਣ- ਭਰਾਵਾਂ, ਵਾਸਤੇ। ਖਾਣ- ਪੀਣ, ਵਾਸਤੇ। ਅਤੇ ਫੱਲ- ਫਰੂਟ, ਬੜਾ ਹੀ ਮਜ਼ਾ, ਕਰਨਾ ਅਸੀਂ ਵੀ। ਫੇਰ ਜਾਣਾ, ਉਹਨਾ ਨੇ, ਬੜੇ ਦੁਖੀ ਹੋਣਾ। ਫੇਰ ਜਿਵੇਂ ਕਿਉਂ, ਜਾ ਰਹੇ ਨੇ।
ਉਹ ਤਾਂ, ਚੀਜ਼ ਹੈਗੀ। ਅਸੀਂ। ਜ ਅੰਬ ਦਾ, ਜਿੱਦਾਂ ਸੀਜਨ ਆ, ਗਿਆ। ਨਾ ਸਾਡੇ ਪਾਪਾ, ਜੀ ਨੇ। ਅਹ ਸਾਨੂੰ, ਸਾਰਿਆਂ ਨੂੰ, ਨਾ ਛੋਟਿਆਂ ਨੂੰ, ਬੋਲਣਾ ਪਹਿਲਾਂ ਨਾ, ਇਹਨਾਂ ਨੇ। ਮਤਲ ਬਾਲਟੀ'ਚ ਨਾ, ਅੰਬ-ਉਂਬ ਧੋਕੇ ਰੱਖ ਲੈਣੇ, ਵਿਹੜੇ'ਚ ਬਹਿ ਜਾਣਾ ਰੱਖ ਲੈਣੇ। ਤਾਂ, ਫਿਰ ਜਨਾਂ ਨੇ ਨਾ, ਸਾਨੂੰ ਸਾਰਿਆਂ ਨੂੰ ਬੋਲਣਾ, ਅਸੀਂ ਬੋਲਣਾ ਕਿ ਅਸੀਂ ਰੋਟੀ ਨੀ ਖਾਣੀ, ਸਾਨੂੰ ਅੰਬ ਹੀ ਚਾਹੀਦੇ। ਤਾਂ ਉਹਨਾਂ ਨੇ ਸਾਰਿਆਂ ਸਾਹਮਣੇ ਬੋਲਣਾ ਕਿ, ਪਹਿਲਾਂ ਤੁਸੀਂ ਦੋ ਰੋਟੀਆਂ ਖਾਓਗੇ ਤਾਂ, ਤੁਹਾਨੂੰ ਅੰਬ ਮਿਲੂਗੇ, ਔਰ ਮੈਨੂੰ ਨਾ ਅੰਬ ਬਹੁਤ ਪਸੰਦ ਸੀਗੇ ਤਾਂ, ਫਿਰ ਉਹਨਾਂ ਨੇ ਮੈਨੂੰ ਬੋਲਣਾ ਪੁੱਤ। ਤੂੰ, ਭਾਵੇਂ ਇੱਕ ਵੀ ਰੋਟੀ ਖਾਏਂਗੀ ਨਾ, ਮੈਂ ਤੈਨੂੰ ਦੋ ਅੰਬ ਦਊਂਂਗਾ। ਕਿਉਂਕਿ ਲਾਡਲੀ ਸੀਗੀ, ਔਰ ਕੱਲੀ-ਕੱਲੀ ਨਾਤਨ।
ਹਾਂਜੀ।
ਸਾਰਿਆਂ ਨੇ ਬੋਲਣਾ ਤੁਸੀਂ, ਉਹਨੂੰ ਦੋ ਦਿੰਦੇ ਹੋ। ਸਾਨੂੰ ਇੱਕ ਦਿੰਦੇ ਹੋ, ਮਤਲਬ ਛੋਟੀ ਹੈਗੀ ਏ, ਇਸ ਕਰਕੇ ਉਹਨੂੰ ਦੋ ਦਿਨਾਂ ਯਾਂ, ਮੈਂ। ਇਹਦਾਂ ਬੋਲ ਕੇ, ਸਾਡੇ ਭਾਪਾਜੀ ਨੇ ਇਹ ਕਰਨਾ।
ਅੱਛ
ਬਹੁਤ ਇੰਜੋਏ ਕਰਦੇ ਸੀਗੇ। ਨਾਨੀ-ਨਾਨਾ ਜੀ ਜਦ ਤੱਕ ਸੀਗੇ ਨਾ, ਉਹਨਾਂ ਨੇ ਕਿਤੇ ਬਾਹਰ ਜਾਣਾ ਨਾ, ਪਾਪਾਜੀ ਇੱਕ ਫੂਟਾ ਹੀ ਦੇਦੋ ਪਲੀਜ਼ ਟਰ ਤੇ ਲੈਕੇ ਚਲੋ, ਬੋਰ ਹੋਗੇ ਅਸੀ ਘਰੇ। ਸਾਡੇ ਇੱਥੇ ਨਾਨਕ ਅਕਸਰ ਗੁਰਦੁਆਰੇ ਜਾਣਾ ਨਾਨਾ ਜੀ ਨੇ, ਤਾਂ ਮੈਂ, ਇਕ ਵਾਰ ਕੀ ਕੀਤਾ, ਜਿੱਦ ਦੇ ਵਿੱਚ ਚਲੇਗੀ ਨਾਨੀ ਔਰ ਨਾਨਾ ਜੀ ਦੇ ਨਾਲ ਤੇ, ਉੱਥੇ ਛੋਟੇ ਹੁੰਦੇ ਹੀ ਨਾਨੀ ਉੱਥੇ ਹੈਗੇ ਸੀ, ਕੋਈ ਰਿਸ਼ਤੇਦਾਰ ਤੇ, ਉਹਨਾਂ ਦੇ ਨਾ ਛੋਟੇ-ਛੋਟੇ ਨਾ ਬੇਰ ਜੇ ਹੁੰਦੇ ਨਾ, ਓ ਖੱਟੇ ਵਾਲੇ ਉਹ, ਹਾਂਜੀ। ਉਹ, ਲੱਗੇ ਹੋਏ ਸੀਗੇ। ਤਾਂ ਉਹਨਾਂ ਨੇ ਨਾ, ਮੈਨੂੰ ਨਾ ਪੈਕੇਟ ਭਰ ਕੇ ਦੇਤਾ, ਤਾਂ, ਮੈਂ ਕਿਹਾ ਘਰ ਜਾਕੇ ਉੱਥੇ ਲੂਣ ਉਹ ਪਾਕੇ ਖਾਈਏ ਤੇ, ਕਿੰਨੇ ਸਵਾਦ ਲੱਗਦੇ, ਮੈਂ, ਕਿਹਾ ਘਰ ਜਾਕੇ ਕੇ ਨਾ ਸਾਰਿਆਂ ਨਾਲ ਬੈਠਕੇ ਖਾਊਂਂਗੀ। ਉਹ ਪੈਕੇਟ ਹੱਥ'ਚ ਫੜਿਆ, ਉਹ, ਜਦੋਂ ਤੱਕ ਘਰ ਆਓਣਾ, ਆਉਂਦੇ-ਆਂਓਦੇ ਰਾਹ ਦੇ ਵਿੱਚ ਸੌਂ ਗਈ ਤੇ ਸਾਰੇ, ਬੇਰ ਹੀ ਥੱਲੇ ਡਿੱਗ ਗਏ। ਔਰ, ਮੈਂ ਸਿੱਧਾ ਘਰ ਲਾਗੇ ਆ ਕੇ ਨਾ, ਉੱਥੇ ਹੀ ਇੱਕਦ ਜਾਗੀ ਹਾਂ, ਤਾਂ ਪੈਕੇਟ ਹੱਥ'ਚ
ਹਾਂ, ਦੇ ਦੇਰ ਹੀ ਹੈਗੇ, ਸਾਰੇ ਸੁੱਤੇ- ਸੁੱਤੇ ਨਿਕਲ ਗਏ ਸਾਰਿਆਂ ਹੈ।
ਔਰ, ਮੈਂ ਜਿੱਦੀ ਵੀ ਬੋਤ ਸੀਗੀ। ''ਮੈਂ ਉੱਥੇ ਵਿਹੜੇ'ਚ ਹੀ ਲੰਮੀ ਪੈਗੀ। ਮੈਂ ਬੋਲਿਆ, ਮੇਰੇ ਬੇਰ ਕਿੰਨੇ ਖਾਧੇ, ਮੇਰੇ ਬੇਰ ਨਾਨੀ ਨੇ ਖਾਲੇ ਔਰ ਨਾਨੇ ਨੇ ਖਾ ਲਏ, ਰਾਹ ਦੇ ਵਿੱਚ ਆਉਂਦੇ ਹੁੰਦੇ, ਦੋਨਾਂ ਨੇ ਖਾ ਲਏ। ਮੇਰੇ ਬੇਰ ਮੈਨੂੰ ਲਿਆ ਕੇ ਦਓ, ਹੁਣੇ। ਅ ਮ ਬੜਾ ਤੰਗ ਕੀਤਾ ਸਾਰਿਆਂ ਨੂੰ, ਬਹੁਤ, ਆਪਣੇ ਸਪੈਸ਼ਲੀ ਮੰਮੀ ਮੈਨੂੰ ਵੀ ਬੜਾ ਕੀਤਾ। ਹੁਣ ਆ, ਮੇਰੇ ਬੱਚੇ, ਮੈਨੂੰ ਤੰਗ ਕਰਦੇ।
ਹੂੰ, ਹੂੰ
ਸਾਡੇ ਮੰਮੀ ਨੇ ਬੋਲਣਾ, ਪੁੱਤ। ਹੁਣੇ ਤੁਸੀਂ ਕਰ ਰਹੇ ਹੋ ਨਾ, ਅੱਗੇ ਦੇਖਿਓ। ਤੁਹਾਡੇ ਨਿਆਣੇ ਹੋਏਗੇ ਤੇ ਤੁਹਾਨੂੰ ਵੀ ਓਦਾਂ ਹੀ ਕਰੇ ਗੇ, ਉਹ ਪਰ ਉਹਨੂੰ ਦੇਖ ਕੇ ਪੱਕਾ ਬਚਪਨ ਚੇਤੇ
ਹਾਂਜੀ।
ਬੋਤ ਆ, ਬੋਤ ਆ।
ਉਸ ਜਮਾਨੇ ਚ ਉਸ ਟਾਈਮ ਦੇ ਅ ਬੱਚਿਆਂ ਨੂੰ ਸ਼ੈਤਾਨੀਆਂ ਔਰ ਮਤਲਬ ਹੁੰਦਾ ਸੀ ਤੇ, ਹੁਣ ਇਸ ਜ਼ਮਾਨੇ'ਚ ਇਸ ਤਰੀਕੇ ਨਾਲ ਪਛਾਣ ਕਰਦੇ ਨੇ, ਮਾਂ-ਪਿਓ ਨੂੰ।
ਹੁਣ, ਹੁਣ, ਇਹਨਾਂ ਦਾ
ਜ਼ਮਾਨਾ ਵੀ ਟਾਇਮ, ਟਾਈਮ ਬਦਲ ਗਿਆ ਹੈ।
ਹਾਂਜੀ, ਆਪਣੇ ਟਾਈਮ ਤੇ ਕਿੱਦਾਂ ਸੀਗਾ, ਆਪਾਂ ਕਿੰਨੀਆਂ ਚੀਜ਼ਾਂ ਖੇਡਦੇ ਹੁੰਦੇ ਸੀਗੇ। ਫੋਨ ਦਾ ਨਹੀਂ ਚਾਰਟ ਟੀਵੀ ਦਾ ਚਾਅ ਨੀ, ਹੁੰਦਾ ਸੀ। ਕਿੰਨਾ ਖੇਡਣਾ ਬਸ ਇਹ ਗੱਲ, ਹੁਣ ਅੱਜ ਦੇ ਟਾਈਮ ਜਿੱਦਾਂ ਨਿਆਣੇ ਨਾ ਮਲ ਮਤਲਬ। ਇੰਨੇ ਜਿਹੇ ਹੈਗੇ ਆ, ਆਪਣਾ ਬਚਪਨ ਇੰਜੋਏ ਨਹੀਂ ਕਰਦੇ। ਇਹ ਲੋਕ ਬੋਲਦੇ ਸਾਨੂੰ ਫੋਨ ਦੇਦੋ, ਸਾਨੂੰ ਟੀਵੀ'ਚ ਲਗਾਕੇ ਦੇਦੋ ਕੁਝ। ਇਹਨਾਂ ਨੇ ਕੁਛ ਨੀ, ਇਹਨਾਂ ਨੂੰ ਕਦੇ-ਕਦੇ ਦੱਸ ਦੇਣਾ ਸੀ, ਆਪਣੇ ਬਚਪਨ'ਚ ਆ, ਕੇ ਸੀਗਾ ਏਦਾਂ ਸੀ, ਫੇਰ ਬੋਲੂਗੇ, ਮੰਮਾ ਅਸੀ ਵੀ ਖੇਡਣਾ। ਉੱਦਾਂ ਉਹ ਨੂੰ ਗੇਮ ਖਿਡਾਉਣ ਲੱਗੇ ਤਾਂ ਫੇਿਰ ਉਹ ਬੋਲਦੇ ਅਸੀਂ ਥੱਕ ਗਏ, ਸਾਨੂੰ ਫੋਨ ਦੇ ਦੋ ਨਾ ਪਲੀਜ਼
ਹੂੰ, ਬਸ ਆਰਾਮ ਨਾਲ ਬਹਿ ਕੇ ਤੇ ਖੇਡਣ ਵਾਲੇ ਕੰਮ ਚਾਹੀਦੇ ਈ ਉਹਨਾਂ ਨੂੰ
ਮੈਨੂੰ ਤਾਂ ਸ਼ਾਂਤ ਕਰਨ ਲਈ ਤੇ ਰਿਮੋਟ ਕੰਟਰੋਲ ਕਾਰ ਲੈਂਦੀ ਹੋਈ ਸੀ ਇਹਨਾਂ ਨੇ, ਮੈਨੂੰ ਰਿਮੋਟ ਕੰਟਰੋਲ ਕਾਰ ਬੋਤ ਪਸੰਦ ਸੀ, ਮੈਂ ਅਗਰ ਜ਼ਿਆਦਾ ਤੰਗ ਕੀਤਾ ਤਾਂ ਨਾ ਇਹਨਾਂ ਨੇ ਕੀ ਕਰਨਾ ਮੰਮੀ ਉਹਨਾਂ ਨੇ ਸਾਰਿਆਂ ਨੇ ਮੰਜੇ ਤੇ ਬਿਠਾ ਦੇਣਾ ਮੈਨੂੰ ਰਿਮੋਟ ਫੜਾ ਦੇਣਾ ਤੇ ਕਾਰ ਥੱਲੇ ਘੁੰਮਦੀ ਰਹਿਣੀ ਮ ਚਲਾਈ ਜਾਣੀ, ਇੱਕ ਘੰਟੇ ਤੱਕ ਮੈਂ ਆਪਣਾ ਮਤਲਬ ਸਾਈਡ ਤੇ ਇਹਨਾਂ ਨੇ ਮੈਨੂੰ ਚੁੱਪ ਕਰਕੇ ਬਿਠਾਉਣਾ ਤੇ
ਮੈਨੂੰ ਤੇ ਬਚਪਨ ਚ ਆਪਨਾ ਡੋਲ ਬੜੀ ਪ ਸੰਦ ਸੀ ਮੇਰੀ ਪੈਣ ਮੇਰੀ ਗਈ ਸੀ ਦਿੱਲੀ ਇੱਕ ਵਾਰੀ ਤੇ ਉਥੋਂ ਦੀ ਮੇਰੇ ਵਾਸਤੇ ਤੇ ਫਿਰ ਡੋਲ ਲੈ ਕੇ ਆਈ ਉਸ ਟਾਈਮ ਅੱਖਾਂ ਚੁੱਕਣ ਵਾਲੀ ਡੋਲ ਚੱਲੀ ਸੀ ਨਵੀ-ਨਵੀ। ਤੇ ਓਥੋਂ ਲੈ ਕੇ ਆਈ ਤੇ ਮੈਨੂੰ ਮੈਂ ਥੋੜ੍ਹੀ ਜੀ, ਥੋੜ੍ਹੀ ਜੀ ਸਿਆਣੀ ਸੀ, ਤੇ ਮੈਂ ਮੇਰੀ ਮੰਮੀ ਵੀ ਸਵਾਈ ਕਦਦੀ ਸੀ ਤੇ ਫਿਰ ਮੈਂ ਤੇ ਉਹਦੇ ਖੂਬ ਕੱਪੜੇ ਕੁੱਪੜੇ ਵੀ ਮੰਮੀ ਨੂੰ ਵੇਖ ਵੇਖ ਕੇ ਸੀਂਦੀ ਰਹਿੰਦੀ ਸੀਗੀ ਡੋਲ ਅਪਣੀ ਦੇ। ਬੜਾ ਮਜ਼ਾ ਆਨਾ, ਬੜਾ ਸ਼ੌਕ ਛੱਡਦਾ ਸੀ ਮੈਨੂੰ ਤੇ ਮੇਰੀ ਵੱਡੀ ਤਾਈ ਦੀ ਕੁੜੀ ਸੀ, ਉਹ ਆਨੀ ਉਹਨੇ ਕਹਿਣਾ ਅਹ ਕਿ ਤੇਰੀ ਡੋਲ ਤੇ ਹਮੇਸ਼ਾ ਨਵੇਂ-ਨਵੇਂ ਕੱਪੜੇ ਪਾਂਦੀ ਐ, ਮੈਨੂੰ ਵੀ ਸੀ ਦੇ, ਮੈਨੂੰ ਵੀ ਸੀ ਦੇ, ਮੈਂ ਕਿਹਾ ਅੱਛਾ, ਮੈਂ ਬੜਾ ਹਾਸਾ ਪਾਣਾ ਸਾਰਿਆਂ ਨੇ ਕਿ ਹਾਂ ਹੁਣੇ ਤੋਂ ਇੰਨੇ ਵਧੀਆ-ਵਧੀਆ ਕੱਪੜੇ ਸਿੰਦੀ ਏ ਆਪਣੀ ਡੋਲ ਵਾਸਤੇ, ਬੜਾ ਮਜ਼ਾ ਕੀਤਾ ਓਸ ਟਾਈਮ ਵੀ।
ਇਹ ਮੈਂ ਸਕੂਲ ਤੋਂ ਪੋਇਮ ਸਿੱਖ ਕੇ ਆਈ, ਹੁਣ ਕਿੱਦਾਂ ਆਪਾਂ ਆਪਣਾ ਵਚਨ ਦੀ ਕਿੱਦਾਂ ਨਿਆਣੇ ਗੱਲ ਕਰਦੇ ਤਾਂ ਥੋੜਾ ਜਿਹਾ ਨਾ ਇਹ ਹੁੰਦਾ ਆ, ਚੰਗਾ ਲੱਗਦਾ ਸੁਣ ਕੇ ਵੀ ਮੈਨੂੰ ਇਨਾਂ ਸਾਰਿਆਂ ਨੇ, ਜਿਨੇ ਮਿਲਨਾ ਤੂੰ ਪੋਇਮ ਸੁਨਾ ਨਾ, ਤੂੰ ਪੋਇਮ ਸੁਨਾ। ਸਾਰਿਆਂ ਨੇ ਮੈਨੂੰ ਏਦਾਂ ਹੀ ਬੋਲੀ ਜਾਣਾ, ਇੱਕ ਟੈਮ ਤੇ ਮੈਂ ਥੱਕ ਫੇਰ ਮੈਂ ਬੋਲਿਆ ਮੈਨੂੰ ਨੀ ਕੋਈ ਪੋਇਮ ਆਉਂਦੀ, ਪਲੀਜ਼ ਮੈਨੂੰ ਤੰਗ ਨਾ ਕਰਿਆ ਕਰੋ ਕੋਈ ਵੀ। ਏਦਾਂ ਹੀ ਕਰਨਾ।
ਹਾਂ, ਹਾਂ, ਹਾਂ।
ਭੈਣ ਜੀ ਮੈਂ ਤੁਹਾਨੂੰ ਕੋਲ ਕਰਦੀ ਆਂ, ਕੋਲ ਆ ਰਿਹਾ। ਠੀਕ ਐ ਜੀ, ਹਾਂਜੀ-ਹਾਂਜੀ ਸਤਿ ਸ੍ਰੀ ਅਕਾਲ।